ਹੈਲੋ ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ।
ਹੋਰ ਕਿੱਦਾਂ ਵੇ,
ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ।
ਕੁਛ ਨੀ ਕੁੁਰਕੁਰੇ ਖਾ ਰੀ ਸੀ।
ਅੱਛਾ ਕਿ ਅੱਜ ਫਿਰ ਖਾਣੇ ਚ ਕੀ ਬਣਾਇਆ ਤੁਸੀਂ।
ਅਸੀਂ ਬਣਾਇਆ ਸੀ ਕਾਲੇ ਮਾਂ ਰਾਜਮਾਂ ਦੀ ਦਾਲ ਨਾਲ ਚਾਵਲ।
ਤੇ ਤੁਹਾਨੂੰ ਸਵਾਦ ਨੀ ਲੱਗਦੀ
ਨਹੀਂ ਓ ਤਾਂ ਖਾਲੀ ਓ ਤੋਂ ਬਾਅਦ ਹੁਨ ਸਨੈਕਸ ਦਾ ਟਾਈਮ ਐ।
ਅੱਛਿਆ ਕਿਵੇਂ ਬਣਾਂਦੇ ਹੈਗੇ ਤੁਸੀਂ।
ਕਾਲੇ ਮਾਂਹ ਦੀ ਦਾਲ?
ਹਾਂਜੀ।
ਉਹਨੂੰ ਪਹਿਲਾਂ ਤੜਕਾ ਲਾਣਾ ਉਹਦੇ ਵਿੱਚ ਉਹ ਕੀ ਕਹਿੰਦੇ ਨੇ ਉਹਨੂੰ ਜੋ ਲੌਂਗ, ਮਿਰਚ, ਲੌਗ ਵਗੈਰਾ ਹੁੰਦਾ ਉਹ ਡਾਲ ਦੋ ਪਹਿਲੇ ਤੇਲ ਪਹਿਲੇ ਤਾਂ ਸਰਸੋਂ ਦਾ ਤੇਲ ਗਰਮ ਕਰਕੇ ਉਹਨੂੰ ਡਾਲ ਦੋ ਪਹਿਲੇ।
ਹਾਂਜੀ ਹਾਂਜੀ ਹਾਂਜੀ।
ਫਿਰ ਉਹਦੇ ਵਿੱਚ ਪਿਆਜ਼ ਵਗੈਰਾ ਕੱਟ ਕੇ ਬਰੀਕ ਕੱਟ ਕੇ ਉਹ ਡਾਲ ਦੋ। ਤੇ ਪਿਆਜ਼ ਡਾਲ ਕੇ ਤੜਕਾ ਲਾ ਲੋ
ਹਾਂਜੀ ਹਾਂਜੀ ਆਹ ਕੀ ਆ ਚਾਵਲ ਬਣਾਉਂਦੇ ਹੋ ਨਾਲ ਉਹ ਅੱਛਾ ਅੱਛਾ
ਦਾਲ ਨਾਲ ਚਾਲਵ ਚਾਵਲ ਹੀ ਜ਼ਿਆਦਾ ਵਧੀਆ ਲੱਗਦਾ।
ਹਾਂਜੀ, ਹਾਂਜੀ, ਹਾਂਜੀ ਉਹ ਤਾਂ ਹੈਗੇ ਚਾਵਲ ਚਾਵਲ ਵੈਸੇ ਹੀ ਵਧੀਆ ਲੱਗਦੇ ਨੇ, ਦਾਲ ਨਾਲ ਕੀ ਵੈਸੇ ਲੂਣ ਮਿਰਚ ਵਾਲੇ ਚਾਵਲ ਖਾ ਲਓ ਤੋਂ ਵੀ ਸਵਾਦ ਬਣਦੇ ਨੇ ਹੈ ਨਾ ਹਾਂਜੀ ਜਿਵੇਂ ਕਿ ਛੋਲੇ ਭਟੂਰੇ ਬਣਾਓ ਤੇ ਛੋਲੇ। ਛੋਲੇ ਬਣਾਓ ਦੇ ਨਾਲ ਬਟੂਰੇ ਅੱਛੇ ਲੱਗਦੇ ਨੇ, ਚਾਵਲ ਵੀ ਚਲ ਜਾਂਦੇ ਨੇ, ਪਰ ਬਟੂਰੇ ਜ਼ਿਆਦਾ ਅੱਛੇ ਲੱਗਦੇ ਨੇ ਹਾਂਜੀ ਅਸੀਂ ਹਾਂਜੀ ਅਸੀਂ ਪਿੱਛੇ ਛੋਲੇ ਬਣਾਏ ਸੀ ਅਸੀਂ ਚਾਹ ਪੱਤੀ ਵਾਲੇ ਛੋਲੇ ਬਣਾਦੇ ਹੈਗੇ ਨਾ ਜੇ। ਪਹਿਲੇ ਉਬਾਲ ਉਬਾਲ ਉਬਾਲ ਰੱਖਣੇ ਆ ਇਹਨਾਂ ਇਸ ਟਾਈਮ ਚਾਹ ਪੱਤੀ ਦਾ ਕਾੜਾ ਪਾ ਦਿੰਨਦੇ ਆ। ਉਬਲਦੇ ਟੈਮ ਹਾਂਜੀ, ਹਾਂਜੀ। ਤੇ ਛੋਟੀ ਇਲਾਇਚੀ ਦੇ ਲੋਂਗ ਪਾ ਦਿੰਦੇ ਆ ਮੋਟੀ ਇਲਾਇਚੀ। ਉਹ ਪਾ ਦਿੰਦੇ ਹਾਂਜੀ, ਨਹੀਂ ਨਹੀਂ ਉਹ ਤਾਂ ਬਾਅਦ ਲੱਗੇਗਾ। ਪਹਿਲੇ ਤਾਂ ਅਸੀਂ ਉਬਾਲਾਂਗੇ ਨਾ ਇਹਨੂੰ ਤੇ ਚਾਹ ਪੱਤੀ ਹਾਂਜੀ, ਹਾਂਜੀ। ਛੇ, ਛੇ, ਸੱਤ ਸਿਟੀ ਆ ਜਾਂਦੀ ਇਹ ਨਾ ਫਿਰ ਸਿਮ ਤੇ ਰੱਖ ਦਿੰਦੇ ਹਾਂ। ਫਿਰ ਪਿਆਜ਼ ਮਸਾਲਾ ਤਿਆਰ ਕਰਕੇ ਵਿਚ ਹਲਦੀ ਨੀ ਪਾਉਂਦੇ ਹੈਗੇ ਤੇ ਫੇਰ ਨਾ, ਨਾ ਉਹ ਪੱਤੀ ਵਾਲੇ ਛੋਲੇ ਹੈਗੇ ਏ ਨਾ ਬਟੂਰੇ ਆ ਵਾਲੇ
ਹਾਂ ਉਹ ਤਾਂ ਫਿਰ ਬਾਜ਼ਾਰ ਵਾਂਗੂ ਹੁੰਦੇ ਆ।
ਹਾਂਜੀ, ਹਾਂਜੀ ਤੇ ਉਹ ਫੇਰ ਅਸੀਂ ਹਲਦੀ ਨੀ ਪਾਉਂਦੇ ਹੈਗੇ, ਉਹ ਫਿਰ ਐਵੇਂ ਬਣਦੇ, ਨੇ ਬਾਜ਼ਾਰ ਵਾਂਗੂ ਬਣਦੇ ਹੈਗੇ ਨਾ ਫਿਰ ਅਸੀਂ ਅਸੀਂ ਬਟੂਰੇ ਬਣਾਦੇ ਹਾਂ ਬਟੂਰੇ ਅਸੀਂ ਸਾਡੇ ਸੁੱਖ ਨਾਲ ਟੱਬਰ ਹੈਗਾ ਤੇ ਅਸੀਂ ਘਰ ਹੀ ਬਣਾਉਂਦੇ ਹੈਗੇ ਆ ਅਸੀਂ ਬਜ਼ਾਰੋਂ ਨੀ ਲੈ ਕੇ ਆਉਂਦੇ ਹੈਗੇ।
ਅੱਛਾ, ਅੱਛਾ।
ਹਾਂਜੀ, ਹਾਂਜੀ।
ਘਰ ਤੇ ਹੀ ਪਾਰਟੀ ਹੁੰਦੀ ਆ।
ਹਾਂਜੀ ਫਿਰ ਵਾਰਾ ਨੀ ਖਾਂਦਾ ਹੈਗਾ ਨਾ, ਟੱਬਰ ਹੋਵੇ ਫੇਰ ਬਜ਼ਾਰੋਂ ਕਿੱਨੇ ਲੈ ਕੇ ਆਈਏ। ਮਹਿੰਗਾਈ ਐੰਨੀ ਹੋ ਗਈ ਹੈ, ਪੰਜਾਹ ਰੁਪਏ ਦੇ ਪੰਜਾਹ ਰੁਪਏ ਦੋ ਬਟੂਰੇ ਕਰ ਦਿੱਤੇ ਹੈਗੇ ਨੇ। ਤੇ ਘਰ ਬਣਾਓ ਤੇ ਆਰਾਮ ਨਾਲ ਖਾ ਪੀ ਲਓ, ਤੇ ਬਚ ਵੀ ਜਾਂਦੇ ਹੈਗੇ ਨੇ।
ਦੋ ਤਿੰਨ ਹਜ਼ਾਰ ਦਾ ਖਰਚਾ ਦਿਨ ਚ ਆ
ਹਾਂਜੀ, ਹਾਂਜੀ, ਹਾਂਜੀ ਇਸ ਵਾਸਤੇ ਅਸੀ ਤਾਂ ਘਰ ਬਣਾ ਲੈਂਦੇ ਹਾਂ। ਹਾਂਜੀ ਦੇਖੋ। ਘਰ ਬਣਾਈਏ ਤੇ ਖੁੱਲੀ ਡੁੱਲੀ ਚੀਜ਼ ਬਣ ਜਾਂਦੀ ਹੈਗੀ, ਤੇ ਬਾਜ਼ਾਰ ਨੂੰ ਲੈ ਕੇ ਆਈਏ ਤੇ ਥੋੜ੍ਹੀ ਜਿਹੀ ਬਣਦੀਏ ਪਤਾ ਨੀ ਚੱਲਦਾ। ਹੈਗਾ ਬਾਜ਼ਾਰ ਦੀ ਚੀਜ਼ ਕੀਤੇ ਗਈ।
ਹਾਂ ਇਹ
ਇਸ ਕਰਕੇ ਹਾਂਜੀ। ਹਾਂਜੀ, ਹਾਂਜੀ ਇਸ ਵਾਸਤੇ ਘਰ ਬਣਾਉਦੇ ਹੈਗੇ ਆ।
ਤੇ ਅੱਜ ਕੀ ਬਣਾਇਆ ਸੀ।
ਅੱਜ ਤਾਂ ਅਸੀਂ ਬਣਾਈ ਸੀ, ਖਿਚੜੀ ਬਣਾਈ ਸੀ। ਕਿਉਂਕਿ ਅਸੀਂ ਸਾਡਾ ਸਤਸੰਗ ਸੀ ਨਾ ਅਸੀਂ ਉੱਧਰ ਚਲੇ ਗਏ ਸੀ।
ਅੱਛਾ, ਅੱਛਾ।
ਫਿਰ, ਇਹ ਕਹਿੰਦੇ ਨੇ ਖਿਚੜੀ ਬਣਾ ਲਿਆ। ਬੱਚਿਆਂ ਨੇ ਤਾਂ ਕੁਲਚੇ ਛੋਲੇ ਖਾਧੇ ਸੀ ਨਾ। ਕੁਲਚੇ ਲੈ ਕੇ ਆਏ ਸੀ ਤੇ ਛੋਲੇ ਬਜਾਰੋਂ ਮੰਗਵਾ ਲਿੱਤੇ ਸੀ। ਚੇਆਂ ਦਾ ਬੱਚੇ ਦਾ ਈ ਹੁੰਦੈ। ਬੱਚੇ, ਬੱਚੇ, ਬੱਚੇ ਕੀ ਖਾਣ। ਬੱਚੇਆਂ ਵਾਸਤੇ ਛੋਲੇ ਕੁਲਚੇ ਬਣਗੇ ਸੀ। ਤੇ ਆਪਨ ਹਾਂਜੀ। ਹਾਂਜੀ-ਹਾਂਜੀ ਬੱਚੇ ਵੀ ਖਾਂਦੇ ਨੇ। ਮੈਦਾ ਖਾ ਕੇ ਖੁਸ਼ ਨੇ। ਘਰ ਦੀ ਚੀਜ਼ ਤਾਂ ਖਾਂਦੇ ਈ ਨੀ ਹੈਗੇ। ਓਨਾਂ ਦੇ ਰੋਟੀ ਅੱਛੀ ਨੀ ਲੱਗਦੀ ਜੀ।
ਉਹ ਵੀ ਵਧੀਆ ਲੱਗਦੀਆਂ।
ਹਾਂਜੀ-ਹਾਂਜੀ ਅਧ ਪ ਨਈ ਏਨਾਂ ਨੇ ਤੇ ਮੈਂ ਤਾਂ ਖਿਚੜੀ ਖਾਧੀ ਹੈਗੀ ਏ। ਓ ਗੁੜੀਆਂ ਨੇ ਤਾਂ ਏਯੋ ਖਾਧੈ ਛੋਲੇ ਕੁਲਚੇ ਖਾਧੇ ਸੀ ਸਵੇਰੇ ਲੈਗੀ ਸੀ ਸਕੂਲੇ। ਤੇ ਓ ਕੈਂਦੇ ਆ ਕੇ ਕੈਂਦੀ ਮੈਂ ਖਾਣਾ ਨੀ ਹੈਗਾ ਕੁਛ। ਓਨੇ ਤਾਂ ਕੁਛ ਵੀ ਨੀ ਖਾਧਾ ਹੈਗੈ। ਟਿਊਸ਼ਨ ਤੇ ਵੀ ਚਲੀਗੀ ਐ। ਬਸ ਮੁੰਡੇ ਨੇ ਆ ਕੇ ਖਾਧੀ ਐ। ਮੁੰਡਾ ਲੰਚ ਨੀ ਲੈ ਕੇ ਜਾਂਦਾ ਨਾ ਰੋਟੀ ਸਵੇਰੇ ਦੀ, ਸਵੇਰੇ ਨੀ ਲੈ ਜਾਂਦਾ ਕੁੱਲੇ ਤੇ ਓ ਆ ਕੇ ਈ ਖਾਂਦਾ ਹੈਗੈ ਤੇ ਓਨੇ ਨਾ ਚੋ ਛੋਲੇ ਕੁਲਚੇ ਈ ਖਾ ਲਿੱਤੇ ਸੀ। ਤੇ ਫੇਰ ਓਨ, ਹਾਂਜੀ ਹਾਂਜੀ-ਹਾਂਜੀ ਓਨੇ ਫੇਰ ਗਾਰ ਈ ਆ ਕੇ ਖਾਧਾ ਵੇ।
ਅੱਜ ਤਲ, ਅੱਜ ਤਾਂ ਔਫ ਨੀ ਸੀਗਾ ਸਕੂਲ ਦਾ ਸੈਟਰਡੇ ਸੀ।
ਨਈ-ਨਈ ਗਏ ਸੀ ਬੱਚੇ।
ਅੱਛਾ ਗਏ
ਹਾਂਜੀ-ਹਾਂਜੀ ਬੱਚੇ ਗਏ ਸੀ। ਪੈਲੇ ਕੈਂਦੇ ਸੀ ਬਈ ਛੁੱਟੀ ਹੈਗੀ ਏ, ਫੇਰ ਕੈਂਦੇ ਨਈ ਹੈਗੀ।
ਓ ਅੱ ਛਾ, ਸੈਕਿੰਡ ਸੈਚਰਡੇ ਦੀ ਹੁੰਦੀ ਏ ਛੁੱਟੀ ਤਾਂ। ਅ ਤੇ ਫਸਟ ਟਾਈਮ
ਪੈਲੇ ਕੈਂਦੇ ਹੀ ਸਾਡੇ ਸਕੂਲੇ ਪੇਪਰ ਏ। ਬਈ ਜੇੜੇ ਬੱਚੇ ਦੇ ਏੱਕ ਐਵਾਇਰਮੈਂ ਟ ਆਈ ਸੀ ਨਾ, ਓਨਾਂ ਦਾ ਪੇਪਰ ਹੈਗੈ ਤੇ ਓ ਫੇਰ ਕੈਂਦੇ ਨੇ ਏੱਕ ਅ, ਕਲ ਹੈਗੈ ਓਨਾਂ ਦਾ ਪੇਪਰ।
ਸੰਡੇ ਨੂੰ।
ਹਾਂਜੀ, ਸੰਡੇ ਨੂੰ ਈ ਐ।
ਤੇ ਸੰਡੇ ਛੁੱਟੀ ਨੀ ਹੁੰਦੀ।
ਪਤਾ ਨੀ ਹੈਗਾ ਓਨੂੰ, ਏਨਾਂ ਨੇ ਕੀ ਕੀਤੈ ਮੈਡਮਾਂ ਨੇ, ਅੱਜ ਕਾੱਲ ਕੋਈ ਛੁੱਟੀਆਂ ਨੀ ਮਨਾਂਦੀ ਏਨਾਂ ਦੀ ਪ੍ਰਿੰਸੀਪਲ ਜੜੀ ਹੈਗੀ ਬੜੀ ਸਖਤਾਈ ਹੈਗੀ ਏ।
ਅੱਛਾ।
ਬੱਚੇ ਕੈਂਦੇ ਪੇ ਨੇ ਬ ਸੰਡੇ ਨੂੰ ਹੈਗੈ ਪੇਪਰ, ਵੇਖੋ ਹੁਣ।
ਤੇ ਸੰਡੇ ਨੂੰ ਤਾਂ ਛੁੱਟੀ ਦੇਣੀ ਚਾਈਦੀ ਆ। ਆ ਤੇ ਗ਼ਲਤ ਗਲ ਐ।
ਹਾਂਜੀ-ਹਾਂਜੀ ਏ ਤਾਂ ਸਰਕਾਰੀ ਛੁੱਟੀ ਹੁੰਦੀ ਹੈਗੀ ਏ।
ਓਈ ਤਾਂ ਸਕੂਲਾਂ ਦੀ ਤਾਂ ਹੋਣੀ ਚਾਈਦੀ ਆ।
ਹੈਗੀ ਏ ਮੈ ਤਾਂ ਪੁੱਛਿਆ ਈ ਨੀ ਬੱਚੇ ਆਂ ਕੋਲੋਂ ਆਏ ਨੇ ਤਾਂ।
ਚਲੋ ਓਨਾਂ ਦੀ ਤਾਂ ਛੁੱਟੀ ਹੈਗੀ ਏ ਫੇਰ ਕਾੱਲ। ਹੈਲੋ। ਹੈਲੋ, ਤੁਆਡੀ ਅਵਾਜ਼ ਨੀ ਆ ਰੀ ਸੀ।
ਮੇਰੀ ਆਵਾਜ ਲੇਟ ਆ ਰੀ ਆ, ਤੁਆਡੀ ਨੀ ਆ ਰੀ ਸੀ।
ਅੱਛਾ, ਮੈਨੂੰ ਲੱਗਿਆ ਨੈਟਵਰਕ ਕਨੈਕਸ਼ਨ ਹੋ ਚਲਾ ਗਿਆ ਸੀ ਬੀਚ ਮੇਂ
ਅੱਛਾ-ਅੱਛਾ ਚਲੋ ਕੋਈ ਨਾ ਹੋ ਜਾਂਦਾ ਵੇ ਗਨਾ। ਮੋਬਾਈਲ ਹੈਗੈ, ਹਾਂਜੀ।
ਨੈਟਵਰਕ ਕਦੀ ਆਂਦੈ, ਕਦੀ ਨਈ।
ਹਾਂ, ਹਾਂਜੀ-ਹਾਂਜੀ, ਚਾਅ ਪੀ ਲੀ ਐ?
ਨਾਂ, ਮੈਂ ਪੀਂਦੀ ਨੀ ਚਾਹ।
ਅੱਛਿਆ
ਮੈਂ ਕੌਫੀ ਪੀਂਦੀ ਆ।
ਅੱਛਿਆ-ਅੱਛਿਆ, ਤੇ ਕੌਫੀ ਕਿਵੇਂ ਬਣਾਉਂਦੇ ਓ, ਤੁਸੀਂ?
ਨੋਰਮਲੀ ਜਿੱਦਾਂ, ਪਹਿਲਾਂ ਪਾਣੀ ਵਿੱਚ ਉਹ ਪਾਣੀ ਕਹਿੰਦੀ ਓ, ਅ, ਨਹੀਂ ਮਾੜਾ ਜਿਹਾ ਪਾਣੀ ਲੈ ਕੇ ਤੇ ਦੇ ਵਿੱਚ ਚੀਨੀ ਡਾਲਲੋ ਤੇ ਕੌਫੀ ਡਾਲਲੋ ਤੇ ਉਹਨੂੰ ਮਿਕਸ ਕਰ ਲੋ
ਆਂਜੀ-ਆਂਜੀ
ਫਿਰ ਉਹਦੇ ਵਿੱਚ ਦੁੱਧ ਡਾਲ ਕੇ ਉਹਨੂੰ, ਪੀ ਲਓ।
ਹਾਂਜੀ- ਹਾਂਜੀ, ਸਵਾਦ ਬਣਦੀ ਹੈਗੀ।
ਹਾਂ, ਪਹਿਲਾਂ ਫੇਟ ਲੈ ਫੇਟਨੇ ਲੈਂਦਾ, ਫੇਟਲਾ ਆਉਂਦਾ। ਹਾਂਜੀ
ਹਾਂਜੀ ਉਹ ਬਸ ਇਹ ਕਿ ਦ ਸਵਾਰ ਹਾਂਜੀ ਹਾਂਜੀ
ਉਹ ਤੋਂ ਬਾਦ, ਦੁੱਧ ਡਾਲ ਕੇ ਉਹਨੂੰ ਪੀ ਲਓ।
ਹਾਂਜੀ -ਹਾਂਜੀ ਹੈ, ਬੱਚਾ ਆਪਣੀ ਜਗ੍ਹਾ ਹੈਗੀ ਏ, ਕੌਫੀ ਆਪਣੀ ਜਗ੍ਹਾ ਹੈਗੀ ਏ। ਚਾਹ ਦਾ ਸਵਾਦ ਆਪਣੀ ਜਗ੍ਹਾ ਹੈਗਾ ਐ।
ਉਹ ਤਾਂ ਹੈ ਈ ਫਿਰ।
ਹਾਂਜੀ
ਤੇ ਹੁਣ ਤਾਂ ਮੌਸਮ ਵੀ ਇੰਜ, ਹੋ ਰਿਆ ਏ ਕਿ ਬਾਰਿਸ਼ ਆਏਗੀ।
ਹਾਂਜੀ- ਹਾਂਜੀ, ਗਰਮੀ ਤਾਂ ਬਹੁਤ ਪੈਂਦੀ ਪਈ ਹੈਗੀ ਨਾ, ਸਵੇਰੇ ਕਿੰਨੀ ਬਾਰਿਸ਼ ਤਾਂ ਬਰਸਾਤ ਆਈ ਹੈਗੀ ਏ।
ਹਾਂ, ਮੈਂ ਵੀ ਸੁਣਿਆ ਸੀ, ਅੱਜ ਬਾਰਿਸ਼ ਆਈ ਐ।
ਹਾਂਜੀ, ਕਿਉਂ ਗ ਗਰਮੀ ਬਹੁਤ ਸੀ, ਕਹਿੰਦੇ ਪਏ ਨੇ ਦ ਆਏਗੀ ਦੇਖੋ ਕਹਿੰਦੇ ਸੀ, ਪਹਿਲੇ ਆਠ ਦਿਨ ਰਹੇਗੀ।
ਹੁਮਸ -ਹੁਮਸ ਹੁੰਦੀ ਪਈ ਆ, ਬਾਰਿਸ਼ ਆਉਣ ਤੋਂ ਬਾਅਦ ਵੀ ਉਹ ਹੁਮਸ -ਹੁਮਸ ਤੇ ਰਹਿ ਜਾਂਦੀ ਐ।
ਹਾਂਜੀ- ਹਾਂਜੀ!
ਨਾ ਮੌਸਮ ਠੰਡਾ ਹੋ ਰਿਹਾ ਨਾ ਗਰਮ ਰਹਿ ਰਿਹਾ!
ਹਾਂਜੀ-ਹਾਂਜੀ ਹੈਗ ਬੱਤੀ ਚਲੀ ਜਾਂਦੀ ਹੈ ਜ ਬਰਸਾਤ ਆਉਂਦੀ ਹੈਗੀ ਹੋਰ ਗਰਮੀ ਹੋ ਜਾਂਦੀ ਹੈਗੀ ਹੈ।
ਉਹ ਤਾਂ ਬਿਜਲੀਆਂ ਵਾਲਾ ਦੀ ਮੇਨ ਬਿਮਾਰੀ ਹੈਗੀ।
ਹਾਂਜੀ ਹਾਂਜੀ ਕਿ ਕਰੀਏ ਫਿਰ। ਬਿਜਲੀ ਆ ਲੜਿਆ ਵ ਹਾਂਜੀ।
ਮਾੜੀ ਜੀ ਬੂੰਦ ਪਏ ਨਾਲ ਹੀ ਬਿਜਲੀ ਗਈ।
ਹਾਂਜੀ-ਹਾਂਜੀ-ਹਾਂਜੀ। ਇਹ ਤਾਂ ਉਹਨਾਂ ਦੇ ਕੰਮ ਹੈਗੇ, ਜਦੋਂ ਬਰਸਾਤ ਆਣੀ ਹੈ ਤੇ ਇਹਨਾਂ ਨੇ ਬੱਤੀਆਂ ਬੰਦ ਕਰ ਦਿੱਤੀ ਨੇ।
ਹੋਰ-ਹੋਰ ਕੀ ਕਰੀਏ ਦੁਖੀ ਕਰ ਰੱਖਿਆ ਉਹਨਾਂ ਨੇ ਵੀ।
ਹਾਂਜੀ ਹੋਰ ਗਰਮੀ ਹੋ ਜਾਂਦੀ ਹੈ ਹਾਂਜੀ-ਹਾਂਜੀ।
ਮੈਨੂੰ ਮੇਰੀ ਫਰੈਂਡ ਦੱਸ ਰਹੀ ਸੀ, ਸਵੇਰੇ ਬਾਰਿਸ਼ ਆਈ ਤੇ ਉਹ ਬਾਰਿਸ਼ ਵਿੱਚ ਨਾਈ ਆਈ ਮੈਂ। ਜਦੋਂ ਮੈਂ ਉੱਠੀ ਓਦੋ ਉਸ ਟਾਈਮ ਤੱਕ ਤਾਂ ਬਾਰਿਸ਼ ਹੀ ਰੁਕ ਗਈ।
ਹਾਂਜੀ-ਹਾਂਜੀ, ਹਾਂ ਸਵੇਰੇ ਆਈ ਸੀ ਬਰਸਾਤ ਬਾਰਿਸ਼ ਨਾ ਸਵੇਰੇ ਹੀ ਆਈ ਸੀ। ਮਤਲਬ ਦਸ ਸਾਢੇ ਗਿਆਰਾਂ ਵਜੇ ਕੋਲ ਆਈ ਸੀ ਬਾਰਿਸ਼, ਔਰ ਬਹੁਤ ਤੇਜ਼ ਆਈ ਸੀ ਪਹਿਲੇ ਤਾਂ ਬ। ਬਾਦਲ ਬੜਾ ਗਜਰਿਆ ਸੀ। ਮੈਂ ਸਤਸੰਗ ਤੇ ਬੈਠੀ ਹੋਈ ਸੀ ਹਾਂਜੀ। ਹਾਂਜੀ-ਹਾਂਜੀ ਨੌ ਵਜੇ ਟਾਈਮ ਸੀ, ਨਾ ਨੌ ਤੋਂ ਗਿਆਰਾਂ ਵਜੇ। ਤੇ ਉੱਤ ਵੀ ਸੀ ਨਹੀਂ ਇਤਨੇ ਬਾਦਲ ਗਜਿਆ ਉੱਧਰ। ਬਰਸਾਤ ਹੀ ਬਹੁਤ ਤੇਜ ਆਈ ਸੀ।
ਹੋ।
ਹਾਂਜੀ।
ਫੇਰ ਤਾਂ ਪਾਣੀ ਪਾਣੀ ਗਲੀਆਂ ਵਿੱਚ ਵੀ ਭਰ ਜਾਂਦਾ ਹੋਏਗਾ।
ਹਾਂਜੀ ਹਾਂਜੀ ਗਲੇ ਚ ਹੀ ਪੜ ਗਇਆ ਸੀ ਮੇਰੇ ਕੱਪੜੇ ਸਾਰੇ ਗਿੱਲੇ ਹੋ ਗਏ ਸੀ। ਹਾਂਜੀ ਹਾਂਜੀ।
ਫੇਰ ਤਾਂ ਛੇਤੀ ਘਰ ਆਏ ਹੋਣੇ।
ਹਾਂ ਨਹੀਂ ਨਹੀਂ ਸਮਾਪਤੀ ਕਰਕੇ ਆਏ ਸੀ ਮੈਂ ਕਿਹਾ ਹੋਣ ਸਤਸੰਗ ਜੋ ਹੋ ਗਿਆ। ਤੇ ਫੇਿਰ ਇਹ ਲੈਣ ਆ ਗਏ ਸੀ ਫਿਰ ਅਸੀਂ ਆ ਗਏ ਸੀ। ਉਲਟ ਸਗੂ ਨਾਸ਼ਤੇ ਵੀ ਅਸੀਂ ਆ ਕੇ ਕੀਤਾ ਸੀ ਬਾਰਾਂ ਵਜੇ। ਏਸੀ ਇੱਕ ਵਜ ਗਇਆ ਸੀ ਨਾ ਨਾਸ਼ਤਾ ਕੀਤਾ ਤਾਂ ਤੱਦੀ ਦਾ ਖਿਚੜੀ ਬਣਾਈ ਹੈਗੀ। ਮਗਰ ਨਾਸ਼ਤਾ ਲੇਟ ਹੋਇਆ ਹਾਂਜੀ ਹਾਂਜੀ ਹਾਂਜੀ। ਪੇਕੇ ਹਾਂਜੀ ਹਾਂਜੀ। ਤੱਦੀ ਤਾਂ ਖਿਚੜੀ ਬਣਾਈ ਹੈਗੀ ਮੈਂ ਕਿਹਾ ਚਲੋ ਉਸ ਟਾਈਮ ਤਾਂ ਰੋਟੀ ਖਾਧੀ ਸੀ ਨਾ। ਮੈਂ ਕਿਹਾ ਭੁੱਖਤਾ ਹੈਗੀ ਨਹੀਂ ਆਈ ਤੇ ਮੈ ਕਿਹਾ ਚੱਲ ਥੋੜ੍ਹੀ ਖਿਚੜੀ ਬਣਾ ਲੈਂਦੇ ਆ ਖਿਚੜੀ ਤਾਂ ਖਾਈ ਜਾਂਦੀ ਹੈ।
ਲਾਈਟ ਵੇਟ ਹੋਜੂਗਾ।
ਹਾਂਜੀ ਹਾਂਜੀ ਰੋਟੀ ਤਾਂ ਨਹੀਂ ਖਾਈ ਜਾਂਦੀ ਨਾ ਵਾਰ ਵਾਰ।
ਹਾਂ ਉਹ ਤਾਂ ਹੈ ਹੀ ਰੋਟੀ ਦਾ ਟਾਈਮ ਹੁੰਦਾ ਹੈ ਇੱਕ ਕਿ ਇਸ ਟਾਈਮ ਤੱਕ ਹੀ ਖਾਣੀ ਆ।
ਹਾਂਜੀ ਹਾਂਜੀ ਹਾਂਜੀ।
ਫਿਰ ਨਾ ਮਿਲਿਆ ਤਾਂ ਕੁਛ ਹਲਕਾ ਲਾਈਟ ਵੇਟ ਖਾ ਲੋ।
ਹਾਂਜੀ ਹਾਂਜੀ ਪਰ ਰੋਟੀ ਖਾ ਦੋ ਪਰੋਂਠੀਆਂ ਖਾ ਲੋ ਆਪਣਾ ਢਿੱਡ ਬਰ ਜਾਂਦਾ। ਵੈਸੇ ਤਾਂ ਬੰਦਾ। ਦੱਸ ਸਮਾਨ ਖਾ ਲੇ ਤਾਂ ਵੀ ਨਾ ਟਿਡ ਭਰਦਾ ਫੇਰ ਧਿਆਨ ਰੋਟੀ ਦੇ ਵੱਲ ਜਾਂਦਾ।
ਜਦੋਂ ਤੱਕ ਰੋਟੀ ਨਾ ਮਿਲੇ।
ਹਾਂਜੀ ਹਾਂਜੀ ਹਾਂਜੀ ਤਾਂ ਇਹ ਤਾਂ ਕਹਿੰਦੇ ਨੇ ਰੋਟੀ ਖਾ ਲੋਓ ਚਾਹੇ ਕੁੱਛ ਖਾਓ ਚਾਹੇ ਨਾ ਖਾਓ। ਦੋ ਫੁਲਕੇ ਖਾ ਲੋ ਆਪਣਾ ਸਾਰਾ ਦਿਨ ਦਾ ਪਤਾ ਹੀ ਨੀ ਚੱਲਦਾ ਹੈਗਾ। ਦੋ ਦੋ ਫੁਲਕੇ ਖਾਓ ਛੁੱਟੀ ਆ ਆਪਣਾ।
ਕਰਦੀ ਹੈ ਤੇ।
ਹਾਂਜੀ ਹਾਂਜੀ ਸਮ ਹਾਂਜੀ। ਰੋਟੀ ਤਾਂ ਦੇਖੋ ਜ਼ਰੂਰੀ ਹੈ ਔਰ ਕੀ ਹੈ ਫਾ। ਫਰੂਟ ਤਾਂ ਆਉਂਦੇ ਨੀ ਹੈਗੇ ਰੋਟੀਨ ਚ ਘਰ ਨਾ ਤੇ ਆਪ ਰੋਟੀ ਤੇ ਦੋ ਟਾਈਮ ਖਾ ਹੀ ਲੋਓ।
ਸਹੀ ਗੱਲ ਏ ਫਾਈ ਬੰਦਾ ਜਾਏ ਅੰਦਰ।
ਹਾਂਜੀ, ਹਾਂਜੀ ਰੋਟੀ ਤਾਂ ਜ਼ਰੂਰੀ ਹੈਗੀ ਏ।
ਹਾਂ।
ਹੋਰ ਤੁਹਾਡੀ ਮੰਮੀ ਠੀਕ ਏ।
ਹਾਂਜੀ ਵਧੀਆ ਇਕ ਦੱਮ।
ਹਾਂਜੀ ਹਾਂਜੀ ਚਲੋ ਸ਼ੁਕਰ ਹੈ ਮਾਲਿਕ ਦਾ ਹਾਂਜੀ ਸਤ ਸ੍ਰੀ ਸਤ੍ਰਿਆ ਅਕਾਲ ਸਤਿ ਸ਼੍ਰੀ ਅਕਾਲ